ਹੈਲੋ
ਹੈਲੋ
ਹਾਂਜੀ
ਸਤਿ ਸ੍ਰੀ ਅਕਾਲ ਜੀ
ਸਤੀ ਅਕਾਲ ਵੀਰ ਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਠੀਕ ਹੋ
ਹਾਂਜੀ ਹਾਂਜੀ
ਔਰ ਤਕਦ ਨੇ
ਸਭ ਵਧੀਆ
ਹੋਰ ਸੁਣਾਓ ਗਰਮੀ ਕੈਸੀ ਪੈ ਰਹੀ ਹੈ
ਸਹੀ ਪੈ ਰਹੀ ਹੈ
ਪਾਣੀ ਪੀਂਦੇ ਰਹੋ ਬੱਚਿਆਂ ਨੂੰ ਗਲੂਕੋਸ ਵਾਲੇ ਨਿੰਬੂ ਪਾਣੀ ਪੀਂਦੇ ਰਹੋ
ਹਾਂ ਬਸ ਉਹੀ ਹੋਏ ਗਰਮੀ ਚ ਬਹੁ ਪਾਣੀ ਪੀਓ
ਬੱਚਿਆਂ ਨੂੰ ਲਿਕਵਿਡ ਜ਼ਿਆਦਾ ਦਿਓ ਪਾਣੀ ਵਾਲੇ ਫਰੂਟਸ ਖਵਾਓ
ਹਾਂ ਹੀ ਹੋਏ ਬਸ
ਜੇ ਆਪ ਵੀ ਜ਼ਿਆਦਾ ਖਾਓ ਔ ਜਿਸ ਤਰ ਖ ਹੋ ਸਕੇ ਘਰ ਦਾ ਹੀ ਖਾਓ ਆਰ ਦਾ ਨਾ ਖਾਓ ਹ ਮ ਬਨਾਂ ਖਾਓ ਸਪਲ ਰੋਟੀ ਖਾਓ
ਅੱਛਾ
ਹਾਂਜੀ, ਸਿੰਪਲ ਖਾਓ ਤੇ ਮਸਾਲੇ ਘੱਟ ਪਾ ਕੇ ਬਣਾਓ।
ਆਪ ਦੀ ਆਵਾਜ਼ ਕੱਟ ਕਟ ਆ ਰੀਏ।
ਹਾਂਜੀ, ਜੈਸੇ ਲਕੀਏ ਤੋਰੀਏ
ਹਂ, ਹਂ
ਹਾਂਜੀ ਟਿੰਡੇ ਨੇਂ ਇਹ ਚੀਜ਼ਾਂ ਖਾਓ ਨਾਂ ਜ਼ਿਆਦਾ।
ਉਹ ਨਾਲ ਕੀ ਹੁੰਦਾ ਐ।
ਕਰ ਨੂੰ ਇਸ ਮ ਏ ਗਰਮੀ ਚ ਨਾਂ ਜ਼ਿਆਦਾ ਸਮ ਗਰਮੀ ਤੋਂ ਬਚਣ ਆਸਤੇ
ਗਰਮੀ ਚੋਂ ਬਚਣ ਵਾਸਤੇ ਆ ਚੀਜ਼ ਖਾਈਐ।
ਇਹ ਪਾਣੀ ਵਾਲੀਆਂ ਸਬਜ਼ੀਆਂ ਨੇਂ ਨਾਂ
ਅੱਛਾ।
ਹਾਂ, ਇਹਨਾਂ ਪਾਣੀ ਚ ਕਮੀ ਨਈਂ ਹੁੰਦੀ ਟਿੰਡੇ ਬਣਾਓੇ ਸਵਾਦ ਬਣਦੇ ਨੇ, ਭਰ ਕੇ ਟਿੰਡੇ ਬਣਾਓ ਬਹੁਤ ਟੇਸ ਟੀ ਬਣਦੇ ਨੇਂ।
ਆ ਤੋਰੀ ਕਿੰਨਾ ਬਣਾਂਦੇ ਹੋ ਤੋਰੀ ਤੋਰੀ।
ਅਸੀਂ ਤੋਰੀਆਂ ਵੀ ਮਸਾਲਾ ਭਰ ਕੇ ਬਣਾਂਦੇ ਆਂ।
ਜਿਹੜੀਆਂ ਹਲਕੀ ਚੂਕੀਆਂ ਬੰਦੀਆਂ ਨੇ ਔਰ ਚਿੱਲੀਆਂ ਹੁੰਦੀਆਂ ਨੇ।
ਹਾਂਜੀ, ਮਸਾਲੇ ਵਾਲੀਆਂ ਭਰ ਕੇ ਬਣਾਂਣੇ ਆਂ ਜੀ, ਜੀ, ਤੋਰੀਆਂ ਉਂਗਲ, ਉਂਗਲ ਜਿੰਨੀਆਂ ਕੱਟ ਛਿਲ ਕੇ ਕੱਟ ਲੋ।
ਹਂ।
ਵਿਚ ਇੱਕ-ਇੱਕ ਟੱਕ ਲਾ ਲੋ।
ਹਂ।
ਫਿਰ ਉਹਨਾਂ ਨੂੰ ਤੁਸੀਂ ਲੂਣ, ਮਿਰਚਾਂ, ਹਲਦੀ, ਧਨੀਆ ਤੇ ਮਾੜਾ ਜਿਆ ਅੰਬਚੂਰ ਪਾਲੋ। ਹੋਰ ਥੋੜਾ ਜਿਹਾ, ਮਸਾਲਾ ਇਹਦੇ ਵਿੱਚ ਜਿਆਦਾ ਮਸਾਲੇ ਪਾਣੀ ਬੇਕਾਰੀ ਗਰਮੀ ਚ ਸਜ ਕਰਕੇੋ ਤੋਲੀਏ ਨੂੰ ਭਰ ਕੇ ਰੱਖ ਦਿ ਭਰ ਤੇ ਜੋ ਥਾਲੀ ਉਹਨੂੰ ਆੜੀ ਕਰਕੇ ਰੱਖਦੋ। ਪਿਆ ਚੌ ਕਰੋ ਟਮਾਟਰ ਚੌਪ ਕਰਕੇ ਤੇ ਤੇਲ ਦੇ ਵਿੱਚ ਨਾਂ ਉਹਨਾਂ ਨੂੰ ਬ ਅੱਛੀ ਫਰਾਈ ਕਰ ਦੋ। ਤਾ ਕੋ ਮਤਲਬ ਤੇਲ ਵਾਪਿਸ ਛੋੜਨਾ ਦੇਣ ਜਦ ਤੱਕ ਪਿਆਜ਼ ਤਦ ਤੱਕ ਉਹਨਾਂ ਨੂੰ ਫਰਾਈ ਕਰਦੇ ਰਹੋ ਫੇਿਰ ਉਹਨਾ ਚ ਬਿਲਕੁਲ ਲਾਈਟ ਨਮਕ ਪਾਓ ਬਿਲਕੁਲ ਲਾਈਟ ਹਲਦੀ ਬਿਲਕੁਲ ਲਾਈਟ ਮਿਰਚਾਂ ਤਾਂ ਕਿ ਉਹ ਪਿਆਜ ਨਾ ਪਾ ਕੇ ਹਰੀਆਂ ਪਾਾਲੋ
ਅੱਛਾ
ਹਾਂ ਜਿਵੇਂ ਤੋਰੀਆਂ ਭਰੀਆਂ ਨਾ ਇੰਝ ਚਾਰ ਮਰਚਾ ਭਰ ਕੇ ਵਿੱਚ ਪਾ ਦਿਓ,
ਅੱਛਾ,,,
ਹਾਂ ਤੇ ਬਸ ਇੱਕ ਇੱਕ ਕਰਕੇ ਤੋਰੀ ਮਸਾਲੇ ਦੇ ਵਿੱਚ ਪਾ ਦੋ ਤੇ ਥੋੜ੍ਹੀ ਦੇਰ ਉਹਨੂੰ ਜੋ ਤੋਰੀਆਂ ਨੇ ਪਾਣੀ ਛੱਡਿਆ ਹੁੰਦਾ ਨਾ ਥੋੜੀ ਦੇ ਵਿੱਚ, ਉਹ ਵੀ ਸਬਜ਼ੀ ਦੇ ਵਿੱਚ ਹੀ ਪਾ ਦੋ ਵਿੱਚ ਪਾ ਕੇ ਗੈਸ ਤੇ ਉਹਨੂੰ ਥੋੜ੍ਹੀ ਦੇਰ ਨਾ, ਮਤਲਬ ਪੱਕਾ,,,, ਪਾ, ਹਾਂਜੀ ਕਿਉਂਕਿ ਤੋਰੀਆਂ, ਆਪੇ ਪਾਣੀ ਛੋੜ ਦੇਣਗੇ ਨੇ,,, ਥੋੜੀ ਦੇਰ ਬਾਦ ਦੋ ਆਪਣੇ ਆਪ ਮਲਾਈ ਵਕਣ ਹੋ ਜਾਂਦੀਆਂ ਨੇ, ਬੜੀਆਂ ਟੇਸਟੀ ਲੱਗਦੀਆਂ ਨੇ ਖਾਣ ਵਿੱਚ ਬਹੁਤ ਟੇਸਟੀ ਲੱਗਦੀਆਂ ਨੇ ਚਾਵਲਾਂ ਨਾਲ ਖਾਓ ਭਾਵੇਂ ਫੁਲਕਿਆਂ ਨਾਲ ਖਾਓ ਭਾਵੇਂ ਪਰਾਂਠਿਆਂ ਨਾਲ ਖਾਓ ਬੜੀਆਂ ਟੇਸਟੀ ਲੱਗਦੀਆਂ ਨੇ ਹਾਂਜੀ ਕਦੀ,,,,, ਟਰਾਈ ਕਰਕੇ, ਕਿ ਵੇਖਣਾ ਤੁਸੀਂ
ਹਮ
ਹਾਂਜੀ ਕਿਉਂਕਿ ਇਹ ਜ਼ਿਆਦਾਤਰ ਇਹ ਜੋ ਸਬਜ਼ੀਆਂ ਨੇ ਨਾ ਹਰੀਆਂ ਇਹ ਸਾਨੂੰ ਖਣੀਆਂ ਚਾਹੀਦੀਆਂ ਨੇ ਬੱਚੇ ਖਾ ਜਾਂਦੇ ਨਾ ਛੋਟੇ ਬੱਚੇ ਤੇ ਇਹਨਾਂ ਨੂੰ ਖਿਲਣੀਆਂ ਚਾਹੀਦੀਆਂ ਨੇ,
ਇਹ ਜੋ ਖਰਬੂਜੇ ਦੀ ਜੋ? ਬੀਜ ਹੁੰਦੇ ਆ,
ਹਾਂਜੀ,
ਅਗਰ ਇਹਨੂੰ ਅਸੀਂ ਸੁਕਾ ਲਈਏ ਤੇ ਖਾ ਸਕਦੇ ਹਾਂ?
ਹਾਂ ਹਾਂ ਬਿਲਕੁਲ ਬਹੁਤ ਅੱਛੇ ਹੁੰਦੇ ਨੇ,
ਅੱਛਾ,
ਹਾਂਜੀ ਅਸੀਂ ਅਗਰ ਮਾਰਕੀਟ ਚੋਂ ਚਾਰੋਂ ਮਗਜ਼ ਲੈਣ ਜਾਂਦੇ ਹਾਂ ਤਾਂ ਸਾਨੂੰ ਕਿਤਨੇ ਮਹਿੰਗੇ ਮਿਲਦੇ ਆ, ਤੁਸ ਬੀਜ ਲਓ, ਕੱਦੂ ਦੇ ਬੀਜ ਹੁੰਦੇ ਨੇ ਜਿਵੇਂ ਅਸੀਂ ਕ ਕੱਦੂ ਬਣਾਉਂਦੇ ਆਾਂ ਨਾ ਉਹਦੇ ਵਿੱਚ ਜੋ ਬੀਜ ਨਿਕਲਦੇ ਨੇ,
ਹਾਂਜੀ ਹਾਂਜੀ,
ਦਿਮਾਗ ਤੇਜ਼ ਕਰਦੇ ਨੇ ਉਹ ਵੀ? ਛਿੱਲ ਕੇ ਧੋ ਕੇ ਰੱਖੋ ਵੀ ਸੁਕਾਓ ਤਰਬੂਜ਼ ਦੇ ਬੀਜ ਕਈ ਪਹਿਲੇ ਸੁਕਾਉਦੇ ਸੀ ਹੁਣ ਨ ਸੁਕਾਉਂਦੇ ਤੇ ਉਹ ਤਰਬੂਜ਼ ਦੇ ਬੀਜ ਵੀ ਪਹਿਲੇ ਧੋ ਕੇ ਸੁਕਾਏ ਜਾਂਦੇ ਸੀ,
ਆਹ ਉਹੀ ਤਾਂ ਗੱਲ ਆ ਸੀ ਨਾ ਪਹਿਲੇ ਜਮਾਨੇ ਕੁਛ ਹੋਰ ਸੀ ਹੁਣ ਕੁਛ ਹੋਰ ਹੋ ਗਿਆ,
ਹਾਂ ਹੁਣ ਐਵੇਂ ਬੱਚੇ ਜ਼ਿਆਦਾ ਮਤਲਬ ਨੀ ਚੀਜ਼ਾਂ ਦਾ ਤਵੱਜੋ ਦਿੰਦੇ,
ਪਹਿਲੇ ਫੋਨ ਕਿੱਥੇ ਹਉਂਦੇ ਸੀ, ਵਾਲੇ ਤੋਂ ਉਹ ਆਉਂਦੇ ਸੀ ਦੂਜੇ ਵਾਲੇ ਫੋਨ ਆਉਂਦੇ ਸੀ
ਔਰ ਇਹ ਉਹ ਵੀ ਨੀ ਹੁੰਦਾ ਸੀ ਸਾਡੇ ਟਾਈਮ ਤੇ ਫੋਨ ਨ ਹੁੰਦੇ ਸੀ ਚਿੱਠੀਆਂ ਲਿਖਿਆ ਸੀ ਕਦੀ,
ਹਾਂ ਕਬੂਤਰ ਦੇ ਹੱਥ ਭੇਜ ਦਿੰਦੇ ਸੀ ਚਿੱਠੀੀਆਂ
ਹਾਂ ਚਿੱਠੀਆਂ ਹੀ ਭੇਜਦੇ ਸੀ ਪਹਿਲੇ ਪੀਲੇ ਪੋਸਟ ਕਾਰਡ ਚੱਲਦੇ ਸੀ ਉਹਨਾਂ ਤੇ ਸੀ ਚਿੱਠੀਆਂ ਹਾਂਜੀ ਹੁਣ ਤੇ ਕਿੰਨੀ ਵੀ ਦੂਰ ਬੈਠੇ ਹੋਵੋ ਤੁਸੀਂ ਫੋਨ ਤੇ ਸਿੱਧਾ ਬੈਲ ਮਾਰੋ ਤੇ ਜਿਹਨੂੰ ਮਰਜ਼ੀ ਗੱਲ ਕਰ ਲਓ
ਹਮ
ਤੇ ਗੱਲ ਕਰ ਲਓ ਭਾਵੇਂ ਤੁਸੀਂ ਵੀਡੀਓ
ਅੱਜ ਕੱਲ ਪੁਣਾ ਜਮਾਨਾ ਬੰ ਉਹ ਹੋ ਗਿਆ ਅੱਜ ਕੱਲ ਹੁਣ ਜ਼ਮਾਨਾ ਆ ਗਿਆੱ ਪਹਿਲੇ ਵਾਲਾ ਬੰਦਾ ਰਿਿਆ ਹੀ ਨਹੀਂੀ
ਹਾਂ ਇਹਦੀ ਫੋਨ ਵੀ ਅੱਜ ਕੱਲ੍ਹ ਬਹੁਤ ਜ਼ਰੂਰੀ ਹੋ ਗਏ ਨੇ ਹੁਣ ਅਸੀਂ ਕਿੱਧਰੇ ਫਸੇ ਹਾਂ ਅਤੇ ਅਸੀਂ ਫ਼ੋਨ ਕਰਕੇ ਇਨਫੋਰਮ ਕਰ ਸਕਦੇ ਹਾਂ ਨਾ ਘਰ
ਅੱਜ ਤੁਸੀਂ ਬੱਚਾ ਲੈ ਲਓ ਪੰਜ ਸਾਲ ਦਾ
ਹਾਂਜੀ
ਤੁਸੀਂ ਕਿੱਥੇ ਉੱਥੇ ਵੀ ਚਲੇ ਜਾ ਬਸ ਉਹਨੂੰ ਫੋਨ ਦੇ ਜਾਓ ਉਹ ਕੱਲ ਹੀ ਬੈਠਾ ਰਹੇਗਾ
ਠੀਕ ਹੈ ਲੇਕਿਨ ਬੱਚੇ ਨੂੰ ਜ਼ਿਆਦਾਤਰ ਫੋਨ ਨਹੀਂ ਦੇਣਾ ਚਾਹੀਦਾ
ਆਹੋ ਉਹ ਵੀ ਗੱਲ ਨਾ ਪਰ ਬੱਚਿਆਂ ਨੂੰ ਪਹਿਲੇ ਫੋਨ ਆਉਂਦੇ ਨੀ ਸੀ ਨਾ ਪਹਿਲੇ ਟੀਵ ਬੜੇ ਘੱਟ ਆਉਂਦੇ ਸੀ ਜਿਵੇਂ ਇੱਕ ਇੱਕ ਬੰਦੇ ਦੇ ਘਰ ਜਿਵੇਂ ਬਹੁਤ ਸਾਰੇ ਬੰਦੇ ਦੇ ਘਰ ਇੱਕ ਟੀਵ ਲੱਗ ਆਦੇ ਹਿਸਾਬ
ਇੱਕ ਬੰਦੇ ਦੇ ਘਰ ਬਹੁਤ ਫੀਡ ਜਾਂਦੀ ਸੀ ਵੇਖਣ ਟੀ ਵੀ ਪਿਕਚਰ ਆਉਂਦੀ ਸੀ ਸਹੀ ਹੈ ਲੇਕਿਨ ਪਹਿਲੇ ਲੋਕੀ ਬੱਚਿਆਂ ਨੂੰ ਖਿਡਾਉਂਦੇ ਸੀ ਬੈਟਬਲ ਹੋ ਗਿਆ ਗਿੱਲੀ ਡੰਡਾ ਹੋ ਗਿਆ
ਅੱਜ ਕੱਲ ਤੇ ਕੋਈ ਬਾਹਰ ਹੀ ਨਿਕਲਦਾ ਹੁੰਦਾ ਜਾਂ ਤੂੰ ਖੇਲ ਲੈ ਜਾ ਜਾ ਅੱਜ ਕੱਲ ਤਾਂ ਸਭ ਫੋਨਾਂ ਚ ਹੀ ਲੱਗੇ ਰਹਿੰਦੇ
ਅੱਜ ਬੱਚੇ ਸਾਰੇ ਗੇਮ ਫੋਨ ਚ ਖੇਲਣ ਤੇ ਆ
ਅੱਜ ਕੱਲ੍ਹ ਮਾਵਾਂ ਵੀ ਕਹਿੰਦੀਆਂ ਨੇ ਹਾਂ ਬੇਟਾ ਚੱਲ ਚਲਾ ਲਾ ਪਣਾ
ਹਾਂ ਮਾਵਾਂ ਨੂੰ ਹੋ ਗਿਆ ਮਾਵਾਂ ਨੂੰ ਵੀ ਸੁੱਖ ਹੋ ਗਿਆ ਬੱਚੇ ਨੂੰ ਫੋਨ ਬੈ ਦੇ ਕੇ ਬਠਾ ਦੇਿੰਦੀੀਆਂ ਨੇ ਚੱਲ ਜ ਆਪ ਵੀ ਦੋ ਘੰਟੇ ਹਾਂ ਉਹ ਤਾਂ ਠੀਕ ਹੈ ਲੇਕਿਨ ਇਹ ਵੀ ਅਸੀਂ ਆਪਣੇ ਬੱਚਿਆਂ ਨੂੰ ਕਿਥ ਨਾ ਥੋੜਾ ਹੁਣ ਸਾਨੂੰ ਥੋੜੇ ਸੁ ਸੁਭਾਅ ਗਏ ਨੇ ਫਿਰ ਅਸੀਂ ਵੀ ਕੀ ਕਰ ਸਕਦੇ ਹਾਂ
ਫਿਰ ਬੱਚੀ ਨੂੰ ਆ ਪ ਤ ਵੱਡਾ ਹੁੰਦਾ ਫਿਰ ਉਹਨੂੰਤ ਪੈਂਦੀ ਫਿਰਰ ਕਹਿੰਦਾ ਫੋਨ ਲੈ ਕੇ ਦੋ ਮੈਨੂੰ ਵੀ
ਹਾਂਜੀ ਇਹ ਤੇ ਹੈ ਹੀ ਹੈ ਲੇਕਿਨ ਜਿੱ ਤੱਕ ਹੋ ਸਕੇ ਬੱਚੇ ਨੂੰ ਟੈ ਇਹਦੇ ਕੋਲੋਂ ਦੂਰ ਰੱਖਣਾ ਜ਼ਰੂਰੀ ਹੈ ਲੇਕਿਨ ਹਾਂ ਇਹ ਕਿਸ ਟਾਈਮ ਬੱਚੇ ਨੂੰ ਦੇ ਦਿਉ ਕਿਸ ਟਾਈਮ ਮਤਲਬ ਕਦੀ ਦਿਨ 'ਚ ਦਸ ਪੰਦਰਾਂ ਮਿੰਟ ਵਾਸਤੇ ਦੇ ਤਾ ਦੇਤਾ ਠੀਕ ਹੈ
ਗੰ ਰਗ ਚ ਲਾਲ ਹੈ ਬੇਟਾ ਚਲਾ ਲੇ ਚੱਲ,
ਹੂੰ, ਕਿਉਂਕਿ ਜ਼ਿਆਦਾ ਫੋਨ ਵੀ ਬੱਚੇ ਨੂੰ ਨਾ ਅ ਖ਼ਰਾਬ ਕਰਦਾ ਹੈ।
ਸਕੂਨ ਪਲਾ ਦਿੰਦਾ ਚੁੱਪ ਕਰ ਦਿੰਦਾ।
ਹਾਂ ਠੀਕ ਕਹਿ ਰਹੇ ਹੋ, ਥੋੜਾ ਜਿਹਾ ਨਾ ਟੈਮ ਹਾਂ, ਠੀਕ ਹੈ ਹੋਰ ਸੁਣਾਓ।
ਬਸ ਵਧੀਆ,
ਹਾਂਜੀ, ਅਸੀਂ ਤੇ ਲੋਕੀ ਵੀ ਇਸ ਤਰ੍ਹਾਂ ਹੀ ਬਣਾਨੇ ਹਾਂ, ਸਾਡੇ ਘਰ ਦੇ ਲੋਕੀ ਹਾਂਜੀ-ਹਾਂਜੀ ਠੀਕ ਹੈ ਜੀ ਠੀਕ ਹੈ ਓਕੇ, ਜੀ ਓਕੇ,